ਸਸ੍ਰੀ ਅਕਾਲ ਭੈਣ ਜੀ। ਹੋਰ ਕੀ ਹਾਲ? ਲੈ
ਸਸ ਸ੍ਰੀ ਅਕਾਲ ਜੀ। ਮੈਂ ਠੀਕ ਆ, ਤੁਸੀਂ ਦੱਸੋ ਕਿਵੇਂ ਓ?
ਮੈਂ ਵੀ ਠੀਕ ਆ ਭੈਣ ਜੀ।
ਹੋਰ ਕੀ ਕਰਦੇ ਪਏ ਸੀਂ?
ਕੁਝ ਨੀ ਬਸ ਟੀ ਵੀ ਲਗਾਇਆ ਸੀ ਗੁਰਬਾਣੀ ਲਗਾ ਕੇ ਬੈਠੇ ਹੋਏ ਸੀਗੇ।
ਅੱਛਾ-ਅੱਛਾ। ਹਾਂ ਸ਼ਾਮੀ ਆਦਾ ਹੈ ਲਾਈਵ ਆਉਂਦਾ ਹੈ।
ਹਾਂਜੀ ਨਈ ਮੈਂ ਇਸ ਟਾਈਮ ਦਾ ਲਾਈਵ ਤਾਂ ਨਈ ਐ। ਲਾਈਵ ਤਾਂ ਨਹੀਂ ਹਜੇ ਸ਼ੁਰੂ ਹੋਇਆ। ਚੜ੍ਹਦੀ ਕਲਾ ਟੈਮ ਟੀ ਵੀ ਤੇ ਲਾਇਆ ਸੀ ਭਾਈ ਗੁਰੂ ਇਕਬਾਲ ਸਿੰਘ ਜੀ ਦਾ ਨਾ ਪੰਜ ਤੋਂ ਸਾਢੇ ਪੰਜ ਕਥਾ ਆਂਦੀ ਐ।
ਠੀਕ। ਹਾਂ ਦਰਬਾਰ ਸਾਹਿਬ ਦਾ ਵੀ ਆਉਂਦਾ ਉੱਥੇ ਸ਼ੀਸ਼ ਗੰਜ ਸਾਹਿਬ ਜੀ ਦਾ ਵੀ ਆਉਂਦਾ ਉਹ ਸ਼ਾਮ ਵੇਲੇ ਹੋ ਜਾਂਦੇ ਸ਼ਦ ਸਾਢੇ ਪੰਜ ਹੋ ਜਾਂਦਾ ਸ਼ੁਰੂ।
ਹਾਂਜੀ। ਦਰਬਾਰ ਸਾਹਿਬ ਤੋਂ ਹੁਣ ਇਸ ਟਾਈਮ ਸਾਡੇ ਛੇ ਵਜ ਦਾ ਟਾਈਮ ਹੈ।
ਅੱਛਾ-ਅੱਛਾ। ਹਮ ਹੋਰ? ਘਰ ਸਭ ਠੀਕ ਨੇ?
ਹਾਂਜੀ ਸਭ ਠੀਕ ਹੈ ਤੁਸੀਂ ਦੱਸੋ ਅੱਜ ਕਿੱਦਾਂ ਯਾਦ ਕੀਤਾ ਬੜੇ ਦਿਨਾਂ ਬਾਅਦ ਯਾਦ ਕੀਤਾ
ਬਸ ਮੈਂ ਬੈਠੀ ਸੀ ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਕਰਾਂ ਤੇ--ਤੇ ਮੈਂ ਕਿਹਾ ਅਹ--ਗਾਜਰਾਂ ਲਿਆਣੀਆਂ ਸੀ ਤੇ ਮੈਨੂੰ ਖਿਆਲ ਆਇਆ ਮੈਂ ਕਿਹਾ ਉਦੋਂ ਭੈਣ ਜੀ ਦੇ ਘਾਰ ਕਿੱਟੀ ਸੀ ਤੇ ਤੁਸੀਂ ਉਹ ਗਾਜਰ ਦਾ ਹਲਵਾ ਖਵਾਇਆ ਸੀ, ਤੇ ਬੜਾ ਹੀ ਸਵਾਦ ਬਣਿਆ ਸੀ‌। ਤੇ, ਮੈਂ ਕਿਹਾ ਪੁੱਛਾਂ ਆ ਵੀ ਤੁਸੀਂ ਕਿਵੇਂ ਬਣਾਂ ਅਤੇ ਓ ਤੇ ਪੂਰੀ ਗੱਲ ਜਰਾਂ ਐਵੇਂ ਵਿੱਚ ਪਤਾ ਨੀ ਲੱਗਦਾ ਪਿਆ ਸੀ, ਗਾਜਰਾਂ ਕੱਦੂਕਸ ਕੀਤੀਆਂ ਹੋਈਆਂ ਏਂ, ਕਿ ਕਿਸਾਂ ਬਣਾਇਆ ਇਹ ਹਂ ਤੇ, ਹਾਂ ਤੁਸੀਂ ਦੱਸੋਗੇ ਜਰਾ ਮੈਨੂੰ ਕੀ ਰੈਸ ਹੈਦੀ।
ਹਾਂਜੀ-ਹਾਂਜੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਮੈਂ ਕਹਿ ਰਹੀ ਸੀ, ਪਹਿਲੇ ਨਾ ਅਸੀ ਜਿਵੇਂ ਗਾਜਰਾਂ ਲਿਆਂਦੀਆਂ ਇਹਨੂੰ ਚੰਗੀ ਤਰ੍ਹਾਂ ਛਿੱਲ ਦਿੱਤਾ ਛਿਲਣ ਤੋਂ ਬਾਅਦ, ਇਹਨੂੰ ਫਿਰ ਚੰਗੀ ਤਰ੍ਹਾਂ ਧੋ ਤਾਂ ਪਾਣੀ ਨੂੰਚੜ ਜਾਂਦਾ ਹੈ, ਨਾ ਫਿਰ ਉਸ ਤੋਂ ਬਾਅਦ, ਇਹਨੂੰ ਕੱਦੂ ਕਸ ਕਰ ਲੈ
ਅੱਛਾ- ਅੱਛਾ ਠੀਕ ਹੈ। ਹਾਂ, ਹਾਂ ਉਹ ਤੇ, ਅਸੀਂ ਵੀ ਕਰ ਲੈਂਦੇ ਹ ਕੱਦੂ ਕਸ ਅੱਛਾ- ਅੱਛਾ।
ਇੱਕ ਸਿਟੀ ਮਰਵਾ ਲੈਨੇ ਆ।
ਅੱਛਾ।
ਕੁੱਕਰ ਵਿੱਚ ਸੀਟੀ ਮਰਵਾ ਕੇ ਨਾ, ਫਿਰ ਉਸ ਤੋਂ ਬਾਅਦ ਇਹਨੂੰ। ਕੜਾਹੀ ਚ ਪਾ ਲੈਂਨੇ ਹਾਂ।
ਅੱਛਾ ਗਾਜਰਾਂ ਦਾ ਉਹ ਪਾਣੀ ਤੇ, ਨੀ ਪਾਉਣ ਦੀ ਲੋੜ ਪੈਂਦੀ ਹੋਣੀ ਕਿਉ ਗਾਜ ਦਾ ਤੇ, ਰਸ ਹੁੰਦਾ ਹੀ ਏ।
ਹਾਂ, ਨਹੀ-ਨਹੀ ਪਾਣੀ ਨੀ ਪਾਂਦੇ। ਹਾਂ, ਬਿਲਕੁਲ ਏਦਾਂ ਹੀ ਹੋ ਜਾਂਦੀਆਂ ਫੇਰ ਇਹਨੂੰ ਕੜਾਹੀ ਦੇ ਵਿੱਚ ਨਾ ਚੰਗੀ ਤਰ੍ਹਾਂ ਲਾਲ ਕਰ ਲੈਂਦੇ, ਜਦ ਤੇ ਏਦਾ ਪਾਣੀ ਨੀ ਦਾ ਇਹਦਾ ਆਪਣਾ ਕਲਰ ਨਹੀਂ ਚੇਂਜ ਹੁੰਦਾ, ਜਦੋਂ ਕਲਰ ਚੇਂਜ ਹੁੰਦਾ ਨਾ ਹਾਂ ਭੁਜ ਜਾਂਦੀ ਹੈ ਚੰਗੀ ਤਰ੍ਹਾਂ ਫਿਰ ਪਾਣੀ ਵੀ ਸੁੱਕ ਜਾਂਦਾ ਐ ਫਿਰ ਅਸੀਂ ਕੀ ਕਰਦੇ ਹਾਂ ਥੋੜ੍ਹਾ ਦੁੱਧ ਪਾਂਨੇ ਹਾਂ। ਦੁੱਧ ਪਾਣ ਤੋਂ ਬਾਅਦ ਵਿੱਚ। ਮਲਾਈ ਵੀ ਪਾ ਲੈਂਨੇ ਆ। ਯਾ ਮਲਾਈ ਨਹੀਂ ਪਾਣੀ ਤਾਂ ਕਈ ਦੇਸੀ ਘਿਓ ਪਾਉਦੇ ਨੇ, ਅਸੀਂ ਕਈ ਵਾਰੀ ਦੇਸੀ ਘਿਓ ਵੀ ਪਾ ਲੈਂਦੇ ਹਾਂ, ਥੋੜ੍ਹਾ ਜਹਾ। ਥੋੜ੍ਹੀ ਜਿਹੀ ਮਲਾਈ ਵੀ ਪਾ ਲੈਂਨੇ ਹਾਂ।
ਮੈਂ ਨੀਂ ਅਸੀਂ ਕਦੀ ਨੀ ਪਾਇਆ ਦੇਸੀ ਘਿਓ ਵਿੱਚ। ਅੱਸੀ ਤੇ ਪਹਿਲੀ ਵਾਰ ਸੁਣਨੇ ਪਏ ਆ ਤਾਂ ਹੀ ਬੜਾ ਨਾ ਉਹ ਕਰੀਮੀ ਕਰੀਮੀ ਜਾਂ। ਫਲੇਵਰ ਆਂਦਾ ਪਿਆ ਸੀ। ਤੇ ਕੁਛ ਹਾਂ ਘਿਓ ਟਾਈਪ ਕੁ ਚ ਪਿਆ ਏ।
ਹਾਂ ਬਸ ਫੇਰ ਥੋੜਾ ਜਾ ਓ ਪਾ ਲਈ ਦੀ ਹੈ। ਘਿਓ ਵੀ ਤੇ ਨਾਲ ਥੋੜਾ ਜਾ। ਮਲਾਈ ਪਾ ਲਈ ਦੀ ਹ ਫਿਰ ਉਹਨੂੰ ਚੰਗੀ ਤਰਾਂ ਭੁੰਨ ਲਈਦਾ। ਭੁੱਜੀ ਜਾਏਗਾ, ਭੁੱਜੀ ਜਾਏਗਾ। ਜਿੰਦਾ ਜਿੰਦਾ ਭੁੱਜੇਗਾ ਨਾ ਇਦਾ ਕਲਰ ਚੇਂਜ ਹੁੰਦਾ ਰਹੇਗਾ। ਕਲਰ ਚੇਂਜ ਹੁੰਦਾ ਹੈ। ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਥੋੜ੍ਹੀ ਗੈਸ ਸਿੰਮ ਤੇ ਈ ਬਨਾਨਾ, ਇਹ ਨਹੀਂ ਕਿ ਗੈਸ ਤੇਜ਼ ਤੇ ਬਣਾਵਾਂਗੇ। ਜੇ ਗੈਸ ਤੇਜ਼ ਤੇ ਬਣਾਓਗੇ ਨਾ ਤੁਸੀਂ। ਤੇ ਇਹਨੂੰ ਥੱਲਾ ਲੱਗ ਜਾਇਗਾ ਫੇਰ। ਸੜੇ ਸੜੇ ਦਾ ਸਵਾਦ ਆਂਦਾ।
ਅੱਛਾ-ਅੱਛ ਮਿੱਠੇ ਸੇਕੇ ਦੇ। ਬਣਾਣਾ ਸਿਮ ਤੇ ਹਾਂ ਆ ਜਿਵੇਂ, ਅੱਛਾ-ਅੱਛਾ ਤੇ ਵਿੱਚ ਤੁਸੀਂ ਕੋਈ ਜਿਵੇਂ ਇਲਾਚੀਆਂ ਵਗੈਰਾ। ਪਾਉਂਦੇ ਹੋ ਉਸ ਫਲੇਵਰ ਵਾਸਤੇ ਮੋਟੀ ਇਲਾਇਚੀ ਜਾਂ।
ਹਾਂ ਨਹੀਂ ਫੇਰ ਉਸ ਤੋਂ ਬਾਅਦ ਅਸੀਂ। ਪਾਣੇ ਹਾਂ ਫਿਰ ਜਦੋਂ ਚੰਗੀ ਤਰ੍ਹਾਂ ਲਾਲ ਹੋ ਜਾਂਦਾ ਮਲਾਈ ਮੁਲਾਈ ਵੀ ਥੋੜ੍ਹੀ ਸੁੱਕ ਜਾਂਦੀ, ਆਪਣਾ ਕਲਰ ਚੇਂਜ ਕਰ ਲੈਂਦੀ ਉਹਦੇ ਚ ਰਸ ਜਾਂਦਾ। ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ। ਮੋਟੀ ਲਾਚੀ ਦੇ ਨਾ ਅਹ ਛਿੱਲੜ ਵਾਲੇ ਬਾਹਰ ਵਾਲੇ ਉਤਾਰ ਕੇ ਉਸ ਸੁੱਟ ਦੇਣੇ ਆ। ਤੇ ਜਿਹੜੇ ਉਹਦੇ ਦਾਣੇ ਹੁੰਦੇ ਨੇ ਵਿੱ ਚ ਉਹਨੂੰ ਪੀਸ ਲੈਂਨੇ ਹਾਂ। ਪੀਸ ਕੇ ਫੇਰ ਉਹਦੇ ਵਿੱਚ। ਚ ਪਾਣੇ ਆਂ।
ਅੱਛਾ। ਮੋਟੀ ਇਲਾਚੀ ਛੋਟੀ ਵੀ ਪਾ ਸਕਨੇ ਹਾਂ।
ਨਹੀਂ ਅਸੀਂ ਵੈਸੇ ਮੋਟੀ ਲਾਚੀ ਪਾਈ ਦੀ ਮੋ ਟੀ ਲਾਚੀ ਇਹਦੇ ਤੇ ਸਵਾਦ ਲਗਦੀ ਹੈ, ਛੋਟੀ ਲਾਚੀ ਨੀ ਇਹਦੇ ਵਿੱਚ ਸਵਾਦ ਲਗਦੀ। ਤੇ
ਅੱਛਾ-ਅੱਛਾ।
ਅਸੀਂ ਨਾ ਤੇ ਚ ਗੁੜ ਪਾਨੇ ਆ ਕਈ ਗੁੜ ਪਾਣੀ ਪਸੰਦ ਕਰਦੇ ਹੈ ਕੋਈ ਸ਼ੱਕਰ ਪਾਣੀ ਪਸੰਦ ਕਰਦਾ, ਕੋਈ ਚੀਨੀ ਪਾਣੀ ਪਸੰਦ ਕਰਦਾ ਹੈ ਬੜਾ ਸੀ ਜ਼ਿਆਦਾਤਰ ਗੁੜ ਵਾਲਾ ਬਣਾਉਂਣੇ,
ਅੱਛਾ, ਅਸੀਂ ਤੇ ਅਸੀਂ ਤੇ ਖੰਡ ਹੀ ਪਾਉਦੇ ਹਾਂ ਚੀਨੀ ਪਾਨੇ ਹਾਂ।
ਅੱਛਾ ਮੋਟੀ ਇਲਾਚੀ ਤੋਂ ਪਹਿਲਾਂ ਪਾਉਣਾ ਮਿੱਠਾ, ਹੂੰ, ਹੂੰ, ਹੂੰ, ਤੁਸੀਂ ਬਣਾ ਕੇ ਦੇਖ ਹਨਾ ਮੋਟੀ ਇਲਾਚੀ ਤੋਂ ਪਹਿਲਾਂ ਗੁੜ ਪਾਉਣਾ, ਇਹ ਚੰਗੀ ਤਰ੍ਹਾਂ ਮਿਕਸ ਹੋ ਜਾਏ ਦਾ ਮਿੱਠਾ ਮਿਕਸ ਹੋ ਜਾਏਗਾ ਫੇਰ, ਤੋਂ ਬਾਅਦ ਤੁਸੀਂ ਜਿਹੜੀ ਮੋ ਰੋਟੀ ਲਾਸੀ ਵਗੈਰਾ ਹੈਗੀ ਉਹ ਤੁਸੀਂ ਸਭ ਤੋਂ ਲਾਸਟ ਚ ਪਾਉਣੀ ਹੈ। ਥੋੜ੍ਹਾ ਥੋੜ੍ਹਾ ਦੁੱਧ ਥੋੜਾ ਥੋੜ੍ਹਾ ਦੁੱਧ ਵੀ ਨਾਲ ਨਾਲ ਪਾਈ ਜਾਣਾ। ਉਹ ਫਿਰ ਨਾ ਬਹੁਤ ਯਾਨੀ ਕਿ ਕਰੀਮੀ, ਜਾ ਸਪਾਈਸੀ ਜਾ ਬੜਾ ਵਧੀਆ ਸਵਾਦ ਬਣਦਾ ਉਹਦਾ।
ਅੱਛਾ ਕੁੁੱਲ ਘੁੱਲ ਜਾਂਦਾ ਗਾਜਰ ਜਿਵੇਂ ਭੁੱਜੀ ਜਾਏਗੀ ਵਿੱਚ ਥੋੜ੍ਹਾ ਦੁੱਧ ਪਏਗਾ ਉਹ ਘੁੱਲ ਜਾਏਗੀ ਬਿਲਕੁਲ ਹਾਂ, ਤੇ ਅੱਛਾ-ਅੱਛਾ।
ਕਰਨਾ ਮਲਾਈ ਜ਼ਿਆਦਾ ਖੁੱਲੀ ਪਾਉਣਾ। ਜਿੰਨੀ ਜ਼ਿਆਦਾ ਮਲਾਈ ਪਈ ਹੋਏਗੀ ਇਹਨਾ ਉਹਨਾਂ ਜ਼ਿਆਦਾ ਇਹਦਾ ਟੇਸਟ ਵੀ ਬਹੁਤ ਵਧੀਆ ਆਏਗਾ ਹਾਂ, ਇੱਕ ਇਹਦੇ ਵਿੱਚ ਅਸੀਂ ਖੋਆ ਵੀ ਪਉਂਦੇ ਹਾਂ।
ਹਾਂਜੀ-ਹਾਂਜੀ। ਤੇ ਡਰਾਈ ਫਰੂਟ ਤੁਸੀਂ ਲਾਸਟ ਚ ਪਾਉਂਦੇ ਹੋ ਜਾਂ ਵਿੱਚ ਪਹਿਲੇ ਪਾਲਦੇ ਹੋ,
ਨਈ, ਨਈ ਗੁੜ ਤੋਂ ਬਾਦ ਅਸੀਂ ਪਹਿਲੇ ਪਾਨੇ ਖੋਆ ਫੇਰ ਉਹਨੂੰ ਚੰਗੀ ਤਰ੍ਹਾਂ ਹਿਲਾਂਦੇ ਰੈਨੇਆਂ। ਸਿਮ ਤੇ ਹਿਲਾਂਦੇ ਰਹਿੰਦੇ ਆ। ਇਹਨੀ ਕਿ ਉਹ, ਹੋਰ ਕਲਰ ਅਪਣਾ ਚੇਂਜ ਅਪਨਾ ਹੋਰ ਕਲਰ ਚੇਂਜ ਕਰ ਦਿੰਦੇ ਐ, ਰੰਗ ਛੱਡ ਦਿੰਦੀ ਐ। ਫੇਰ ਉਸ ਤੋਂ ਬਾਦ ਅਸੀਂ ਮੋਟੀ ਇਲਾਚੀ ਪਾਨੇ ਆਂ। ਡਰਾਈ-ਫਰੂਟ ਪਾ ਲੋ ਤੁਸੀ, ਜਿਵੇਂ ਬੱਚੇ ਕਈ ਬਦਾਮ ਖਾਣਾ ਨੀ ਪਸੰਦ ਕਰਦੇ, ਕਾਜੂ ਖਾਣਾ ਪਸੰਦ ਕਰੇ। ਤੁਸੀਂ ਕਾਜੂ ਪਾ ਲੋ, ਕੋਈ ਕਾਜੂ ਨੀ ਖਾਣਾ ਬੱਚੇ ਬੱਚੇ ਪਸੰਦ ਕਰਦੇ। ਤੁਸੀ ਓ ਪਾ ਲੋ ਆਪਨਾ ਹਾਂ, ਬਰੀਕ-ਬਰੀਕ ਕੱਟ ਫੇਰ ਸੋਗੀ ਵਗੈਰਾ ਪਾ ਲੋ। ਬੱਚੇ ਜਿਵੇਂ ਖਾਣਾ
ਅੱਛਾ, ਜੇੜਾ ਡਰਾਈ-ਫਰੂਟ ਪਸੰਦ ਐ ਸਾਰਿਆਂ ਨੂੰ ਓ ਪਾਲੋ, ਪਿਸਤਾ ਪਾਨੈ ਪਿਸਤਾ ਪਾਲੋ, ਛੁਆਰੇ ਪਾਲੋ ਹਨਾ ਹੂੰ
ਸਵਾਦ ਨੀ ਲਗਦੇ ਇਦੇ ਵਿੱਚ ਬਦਾਮ ਹੋ ਗਏ, ਕਾਜੂ ਹੋ ਗੇ ਸੋਗੀ ਹੋ ਗੀ। ਉਹ ਜਾਦਾ ਸਵਾਦ ਲੱਗਦੇ ਐ, ਬੱਚੇ ਖੋਪਾ ਵੀ ਪਾਂਦੇ ਨੇ ਕੱਦੂਕਸ ਕਰਕੇ ਉਨੂੰ ਕੱਦੂਕਸ ਕਰਕੇ ਖੋਪਾ ਪਾ ਲੋ। ਇੰਜੀ ਹੋਰ ਜਾਦਾ ਟੇਸਟ ਆ ਜਾਂਦੈ। ਇਦਾਂ ਬਨ ਦੈ
ਹਾਂ, ਤੇ
ਕਿ ਜਿਵੇਂ ਤੁਸੀ ਬਸ ਏ ਖੋਇਆ ਦੇਖ ਲੈਨਾ, ਕਿੱਲੋ ਹੈ ਤੁਹਾਡਾ ਕਿ ਦੋ-ਦੋ ਕਿੱਲੋ ਕਿੰਨੀਆਂ ਗਾਜਰਾ ਹੈਗੀ ਐਂ। ਤੁਸੀਂ ਖੋਏ ਦੀ ਕੁਆਂਟਿਟੀ ਉਸ ਹਿਸਾਬ ਨਾਲ ਰੱਖਨਾ। ਖੋਇਆ ਨੀ ਨਾ ਪਾਓਗੇ ਤੇ ਉਹ ਬਜ਼ਾਰ ਵਾਲਾ ਟੇਸਟ ਨੀ ਆਏਗਾ, ਜੇ ਖੋਇਆ ਪਾਓਗੇ ਨਾ ਉਹਦੇ ਚ ਬਜ਼ਾਰ ਵਾਲਾ ਟੇਸਟ ਆਏਗਾ ਇੱਦਾਂ ਲੱਗਦਾ ਕਿ ਅਸੀ ਬਜ਼ਾਰ ਤੋ ਲਿਆ ਕੇ ਖਾਦੈ। ਘਰ ਬਣਾਇਆ ਲੱਗਦਾ ਈ ਨੀ ਐ। ਮੇਰੇ ਬੱਚੇ ਤਾਂ ਫੇਰ ਇੱਦਾ ਬੜੇ ਖੁਸ਼ ਹੋ ਕੇ ਖਾ ਲੈਂਦੇ ਨੇ, ਜਦੋਂ ਅਸੀਂ ਸਾਰਾ ਮੈਟੀਰੀਅਲ ਆਲਮੋਸਟ ਪਿਆ ਹੁੰਦਾ ਨਾ। ਡਰਾਈਵਰ ਫਰੂਟ ਵੀ ਖੁੱਲਾ ਪਾ ਲਈਦੈ। ਤੇ ਉਹ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ।
ਅੱਛਾ- ਅੱਛਾ, ਹੂੰ ਤੇ ਅਸੀਂ ਤੇ ਅ ਮੈਂ ਤੇ ਜਿਵੇਂ ਤੁਸੀਂ ਦੱਸਿ ਹੈ ਨਾ। ਵੀ ਜੀ ਸੀਟੀ ਮਰਵਾਉਂਦੇ ਹੋ ਕੁਕਰ ਓਰੇ ਕੁੱਕਰ ਵਿੱਚ ਤੇ ਅਸੀਂ ਅਸੀਂ ਨੀ ਸੀ ਅਸੀਂ ਤੇ ਐਵੇਂ ਹੀ ਧਰ ਦਿੰਦੇ ਜਿਵੇਂ ਦੁੱਧ ਪਾ ਕੇ ਤੇ ਕੜਾਈ ਵਿ ਤੇ ਉਹ ਸਾਡੀਆਂ ਗਾਜਰਾਂ ਨਾ ਘੁਲਦੀਆਂ ਹੀ ਨਹੀਂ ਸੀ ਉਹ ਖੜੇ ਖੜੇ ਵਿੱਚ ਰਹਿੰਦੀਆਂ ਸੀ ਜਿਵੇਂ ਅ ਹੁੰਦੇ ਨੀ ਗਾਜਰਾਂ ਦੀਆਂ ਕੱਦੂਕਸ ਕੀਤਾ ਹੁੰਦਾ ਹੈ ਉਹ ਪੂਰੀ ਤਰ੍ਹਾਂ ਘੁਲਦਾ ਹੀ ਨਹੀਂ ਸੀ ਮਿਕਸ ਹੀ ਨਹੀਂ ਹੁੰਦੀਆਂ ਸੀ ਹਾਂ।
ਦੇ ਸੀ। ਅਸੀ ਸਭ ਤੋਂ ਪਹਿਲਾਂ ਕੱਦੂ ਕਸ ਕਰਨ ਤੋਂ ਪਹਿਲਾਂ ਅਸੀਂ ਸਿਟੀ ਮਰਵਾਈ ਦੀ ਹੈ।
ਅੱਛਾ ਅੱਛਾ ਅੱਛਾ।
ਪਾਣੀ ਰਹਿਣ ਦੀ ਦਾ ਜੇ ਪਾਣੀ ਹਲਕਾ ਜਿਦਾ ਗਾਜਰਾਂ ਦਾ ਨਹੀਂ ਰਹਿਣ ਦੇਵਾਂਗੇ ਤੇ ਜਦੋਂ ਸਿਟੀ ਮਰਵਾਵਾਂਗੇ ਨਾ ਉਹ ਥੱਲਾ ਲੱਗ ਜਏਗਾ।
ਠੀਕ ਹੈ।
ਹਾਂ ਫਿਰ ਉਹਦੇ ਨਾਲ ਨਾ ਥੋੜਾ ਟੇਸਟ ਵਧੀਆ ਜਾ ਆਂਦਾ ਇਹਦਾ।
ਹਮ। ਤੇ ਇਹਦੇ ਅ ਗਾਜਰ ਦੀ ਬਰ ਫੀ ਵੀ ਬਣ ਜਾਂਦੀ ਹੈ ਜਿਵੇਂ ਅਸੀਂ ਅਗਰ ਇਹ ਹੁ ਕੀਤਾ ਹੈ ਵੀ ਬਣਾਇਆ ਗ ਜਰ ਦਾ ਹਲਵਾ।
ਹਾਂ ਹਾਂ ਤੁਸੀਂ ਗਾਜਰ ਦੀ ਬਰਫ਼ੀ ਵੀ ਬਣਵਾ ਬਣਾ ਸਕਦੇ ਹੋ। ਜਿਵੇਂ ਕੋਈ ਪਲੇਟ ਲੈ ਕੇ ਨਾ ਉਹਦੇ ਤੇ ਹਲਕਾ ਹਲਕਾ ਦੇਸੀ ਘਿਓ ਲਗਾ ਲੈਣਾ ਨਾ ਮਾ ਤਰ ਕਈ ਬਟਰ ਪੇਪਰ ਲਿਆ ਕੇ ਲਾ ਦਿੰਦੇ ਨੇ ਬਟਰ ਪੇਪਰ ਹੈਗਾ ਤਾਂ ਬਹੁਤ ਵਧੀਆ ਗੱਲ ਏ ਨ ਹਾਂ ਗ੍ਰਸਿੰਗ ਕਰ ਲਿੱਤੀ ਬਰੱਸ਼ ਦੇ ਨਾਲ ਕਰ ਲੋ ਚਾਏ ਹੱਥ ਦੇ ਨਾਲ ਕਰ ਲੋ ਫੇਰ ਉਹਨੂੰ ਫੈਲਾ ਦੋ। ਗਾਜਰ ਪਾਨੂੰ ਸਾਰਾ। ਫੇਰ ਉਹੂੰ ਨਾ ਚਿਨਕੀ ਕੋਨੇ ਸਾਰੇ ਚਾਰ ਕੋਨੇ ਬਣਾ ਲਓ ਜਦੋਂ ਥੋੜ੍ਹਾ ਜਿਹਾ ਥੰਬ ਜਾਏਗਾ ਨਾ ਥੋੜਾ ਹੋ ਜੇਗਾ ਫਿਰ ਉਸ ਤੋਂ ਬਾਅਦ ਉਦੇ ਚਾਕੂ ਦੇ ਨਾਲ ਨਾ ਤੁਸੀਂ ਕੋਈ ਸਕੀਅਰ ਸ਼ੇਪ ਬੱਚਾ ਪਸੰਦ ਕਰਦਾ ਕੋਈ ਟ੍ਰੈਂਗਲ ਸ਼ੇਪ ਬੱਚਾ ਪਸੰਦ ਕਰਦਾ ਐ। ਬੱਚਾ ਜਿਵੇਂ ਖੁਸ਼ ਹੋ ਕੇ ਚੀਜ਼ ਖਾ ਲਵੇ। ਤੁਸੀਂ ਟ੍ਰੈਂਗਲ ਸ਼ੇਪ ਚ ਵੀ ਬਣਾ ਸਕਦੇ ਹੋ, ਸਰਕਲ ਚ ਵੀ ਬਣਾ ਸਕ ਸਕਦੇ ਹੋ। ਗੋਲ -ਗੋਲ ਤੇ ਤੁਸੀਂ ਉਹ ਸ਼ੇਪਸ ਵੀ ਬਣਾ ਲਓ। ਉਹ ਬਰਫ਼ੀ ਬਣ ਗੀ।
ਅੱਛਾ- ਅੱਛਾ ਹਾਂ, ਥੋੜਾ ਈਜੀ ਵੀ ਹੋ ਜਾਂਦਾ ਖਾਣਾ। ਵੀ ਬੰਦਾ ਚਲੋ ਵੀ ਅਹ ਚੁੱਕੀ।
ਹਾਂ, ਹੋਰ ਕੋਈ ਰਿਸ਼ਤੇਦਾਰ ਵੀ ਆਇਆ ਹੋਇਆ ਬੰਦਾ ਉਹਦੇ ਅੱਗੇ ਰੱਖ ਲੈਂਦਾ ਹੈ। ਨਹੀਂ ਤਾਂ ਫੇਰ ਉਹ ਪਲੇਟਾਂ ਵਿੱਚ ਕਿੰਨਾ- ਕਿੰਨਾ ਪਾ ਕੇ ਦੇਣਾ ਪੈਂਦਾ। ਹੈਨ, ਏਦਾਂ ਦਾ ਪਤਾ ਕਿ ਚਲੋ ਬੰਦੇ ਨੇ ਇੱਕ ਟੁਕੜੀ ਚ ਸਕੱਕਣੀਆਂ
ਫਰੀਜ ਸਟੋਰ ਕਰਕੇ ਰੱਖ ਲਈਏ ਹਨਾ। ਦੋਹ ਰਹਿ ਜਾਂਦਾ ਨਾ ਫਰਿੱਜ ਤੇ ਆਪ ਅ ਸੀ ਇੱਥੇ ਰੱਖ ਸਕਦੇ ਆ ਨਾ?
ਹਾਂ। ਹਫ਼ਤਾ ਇੱਕ ਰੱਖ ਦੋ। ਹਮ -ਹਮ ਬਿਲਕੁਲ- ਬਿਲਕੁਲ ਇਹ ਤਾਂ ਹੈਗਾ। ਕਈ ਜਿਵੇਂ ਗਰਮ ਖਾਣਾ ਪਸੰਦ ਕਰਦੇ ਹੈ।
ਹਾਂ, ਠੰਡ ਹਾਂ ਜ ਸਰਦੀ ਵਿੱਚ ਤੇ ਗਰਮ- ਗਰਮ ਖਾਣਾ ਬੜਾ ਸਵਾਦ ਲੱਗਦਾ ਹੈ।
ਹਾਂਜੀ, ਇਹ ਤਾਂ ਹੈਗਾ ਹੈ। ਬਿਲਕੁਲ -ਬਿਲਕੁਲ ਬਸ ਏਦਾਂ ਹੀ ਫੇਰ ਬਹੁਤ ਸਵਾਦ ਬਣਦਾ ਤੁਸੀਂ ਬਣਾ ਕੇ ਦੇਖਣਾ। ਤੁਹਾਡੇ ਦੇਖਣਾ ਬੱਚੇ ਵੀ ਪਸੰਦ ਕਰਨਗੇ, ਹਸਬੈਂਡ ਵੀ ਕਰਨਗੇ। ਬਣਾ ਕੇ ਦੇਖਣਾ। ਘਰ ਦਾ ਯਾਨੀ ਕਿ ਜਿਹੜਾ ਤੁਸੀਂ ਦੁੱਧ ਤੁਸੀਂ ਦੁੱਧ ਪਾਓਗੇ ਨਾ ਉਹਦੇ ਵਿੱਚ ਤੁਸੀਂ ਉਬਾਲ ਕੇ ਨਾ ਪਾਇਆ ਹੋਣਾ। ਕੱਚਾ ਦੁੱਧ ਪਾਉਣਾ। ਪੈਕਟ ਵਾਲੇ ਜਿਵੇਂ ਆਉਂਦੇ ਨੇ ਕੱਚਾ ਦੁੱਧ ਪਾਲੋ। ਉਹ ਜ਼ਿਆਦਾ ਵਧੀਆ ਰਹਿੰਦਾ ਹੈ। ਹਮ, ਨਾਲੇ ਘਰ ਦਾ ਬਣਿਆ, ਪਿਓਰ ਹੁੰਦਾ ਨੂੰ ਕੋਈ ਮਿਲਾਵਟ ਨਹੀਂ ਕੋਈ ਕੁਛ ਨੀ ਹਾਂ, ਉਹ ਪੂਰਾ ਹੀ ਨਹੀਂ ਪੈਂਦਾ। ਘਰ ਬੰਦਾ ਬਣਾਵੇ ਤੇ, ਖੁਸ਼ ਹੋ ਕੇ ਰੱਜ ਦਿਖਾ ਲੈਂਦਾ
ਹਾਂ ਚਲੋ ਹਾਂ ਠੀਕ ਹੈ ਚਲੋ ਮੈਂ ਫੇਿਰ ਬਣਾ ਕੇ ਵੇਖ ਖਾਂਗੀ ਤੇ ਜੇ ਅ ਮੈਨੂੰ ਕੁਛ ਲੱਗਿਆ ਤੇ ਪੁੱਛ ਲਾਂਗੇ ਤੁਹਾਡੇ ਕੋਲੋਂ ਹਨਨਾ ਹਾਂਜੀ ਹ ਹਜੀ ਹ ਠੀਕ ਹੈ ਜੀ ਸਤ ਸ੍ਰੀ ਅਕਾਲ ਓਕੇ